ਹੈਲੋ।
ਹਾਂ, ਹੈਲੋ।
ਆ ਗਈ ਵਾਜ ਹੂੰ।
ਆਹ ਮੈਂ ਕਿਹਾ ਵੇਲਾ ਕਿੰਨੀਆਂ ਸਿਆਣੀਆਂ ਘਰਾਂ ਨੂੰ ਹੁੰਦੀਆਂ ਈ। ਹਿਸਾਬ ਨੀ ਗਾ ਐ ਕਿਉਂਕਿ ਰੱਬ ਨੇ ਦੇ ਜਿੜਾ ਜ਼ਿਆਦਾ ਦਿੱਤਾ। ਤ ਨਾ ਤੇ ਉਹ ਫਿਰ ਘਮੰਡ ਚ। ਘਮੜ ਤੇ ਚੜ੍ਹਨਾ ਹੀ ਚੜ੍ਹਨਾ ਹਾ ਆ।
ਹੂੰ।
ਕੀਤਾ ਅ ਵੇਲਾ। ਉਦੋ ਤੇ ਮਾਂ ਪਿਓ, ਮਾਂ ਕੋਲੋਂ ਤੇ ਕੁਛ ਵੀ ਨੀ ਧੀ ਨੇ ਵੀਹ ਲਾ ਕਸਰ ਕੱਢਦੀ।
ਹਾਂ ਅ।
ਹਹ ਵਿਤਕਰੇ ਪਾਣ ਚ, ਵਿਤਕਰੇ ਪਾਣ ਚ, ਵਿਤਕਰਾ। ਪੈਣਦੇ ਆ ਘਰ ਵਿੱਚ, ਰਿਸ਼ਤੇਦਾਰਾਂ ਚ ਵੀ ਪੈਣ ਆ ਡਿਆ। ਇਹਦੇ ਕਰਕੇ ਸਾਰੇ ਪਾਸੇ ਸ ਹਾਂ। ਹੋਰ ਕੀ ਬਣਾਣ ਲੱਗੀ ਅੱਜ ਸ।
ਮੈਂ ਪਨੀਰ ਲਿਆਂਦਾ। ਪਨੀਰ ਉਹ ਕੱਲ ਦਾ ਰਹਿ ਗਿਆ ਬਾਰਸ਼ ਆਗੀ ਫੇਰ ਮੈਂ ਦਾਲ ਬਣਾ ਲੀ। ਤੇ ਅੱਜ ਸਵੇਰੇ ਦਾਲ ਵਾਲੀਆਂ ਪਰੌਂਠੀਆਂ ਬਣਾਈਆਂ ਨੇ।
ਅੱਛਾ-ਅੱਛਾ ਇਹ ਮੌਜਾਂ ਨੇ ਨਾ ਦਾਲ ਪਈ ਹੋਵੇ ਤੇ ਬੰਦਾ ਪਰੌਂਠੀਆਂ ਬਣਾ ਲਏ। ਹੈਨਾ।
ਫੇਰ ਦਾਲ ਵਾਲੇ ਪਰੌਂਠੇ। ਬਣਾਈਆਂ ਤੇ ਹੁਣ ਦਾਲ ਵਾਲੀ ਦਾਲ ਥੋੜੀ ਪਈ ਸੀ ਦੁਪਹਿਰੀ ਬਣਾ ਲਿਆਂਗੀ। ਹੁਣ ਬਜ਼ਾਰੋਂ ਪਨੀਰ ਲਿਆਈ ਆ ਤੇ ਪਨੀਰ ਦੀ ਭੁੁਰਜੀਏ ਬਣਾਵਾਂਗੇ
ਨੂੰ ਮੋਹਿਤ ਕਹੇਗਾ ਤੇ ਫੇਰ ਜਾਏਗੀ ਨਾ ਫੰਕਸ਼ਨ ਤੇ ਹੈਨਾ
ਨਈ ਉਹਦੇ ਕਹਿੰਦਾ ਦੋਸਤਾਂ ਨੂੰ ਵੀ ਤਿੰਨ -ਚਾਰ ਮੁੰਡਿਆਂ ਨੇ ਵੀ ਬੁਲਾ ਲਿਆ ਗਲੀ ਮਹਲਾ ਸਾਰਾ ਬੁਲਾਇਆ, ਰਿਸ਼ਤੇਦਾਰ ਵੀ ਸਾਰੇ ਬੁਲਾਏ ਆ।
ਅੱਛਾ।
ਹਾਂ।
ਹਾਂ ਤੇ ਇਹਦਾ ਮਤਲਬ ਵਾਹਵਾ ਟੈਂਟ ਟੂਟ ਲਾਏਗਾ ਬਾਹਰ
ਆ।
ਉਹੀ ਕੁੜੀ ਵਰਗਾ ਕਰੇਗਾ, ਕੁੜੀ ਵਰਗਾ ਜਿਵੇਂ ਫੰਕਸ਼ਨ ਕੀਤਾ ਸੀ। ਹਾਂ।
ਮੈਨੂੰ ਕਹਿੰਦਾ ਅਸੀ ਇਹਨੀ ਕਹਿੰਦਾ ਮੈਂ ਕਿਹਾ ਮੈਂ ਕਿਹਾ ਸਾਡੀ ਵਾਰੀ ਗਰਮੀ ਸੀ ਉਹ ਠੰਢ ਸੀ, ਸਾਡੇ ਵਾਰੀ ਇਹ ਸੀ ਕਿ ਸਾਨੂੰ ਬਾਹਰ ਕਰਨ ਦੀ ਲੋੜ ਹੀ ਨੀ। ਪਈ, ਅੰਦਰ ਹੀ ਸਾਰੇ ਹਨਾ ਤੇਰੇ ਅੰਦਰ ਗਰਮੀ ਐ।
ਨਾ
ਨਾਲੇ ਤੂੰ ਪਹਿਲੇ ਕੁੜੀ ਦਾ ਕਰ ਚੁੱਕਿਆ ਏਦਾਂ, ਹੁਣ ਤਾਂ ਤੈਨੂੰ ਏਦਾਂ ਹੀ ਕਰਨਾ ਪੈਣਾ।
ਪੈਣਾ, ਨਹੀਂ ਨਾਲੇ ਅੱਗੇ ਠੰਢ ਸੀ ਸਕਸ਼ਮ ਬਹੁਤ ਸ। ਸ ਹ ਠੰਢ ਬੜੀ ਸੀ ਤੇ ਉਹ ਪਤਾ ਵੀ ਨੀ ਲੱਗਾ ਕੌਣ ਕਿੱਥੇ ਬੈਠੇ। ਹੇਠਾਂ ਕਿੱਥੇ ਨਹੀਂ ਧੁੱਪੇ ਸਭ ਬਾਹਰ ਕੁਰਸੀਆਂ ਲੈ ਕੇ ਬਹਿ ਬੂ ਗਏ।
ਆਹੋ।
ਫੇਰ। ਹੁਣ ਤੇ ਗਰਮੀ ਬੜੀ, ਪੱਖੇ ਪੁੱਖੇ ਲਾਏਂਗਾ।
ਹਾਂ। ਪੱਖੇ, ਕੂਲਰ।
ਆਹੋ ਜੋ ਵੀ ਲਏਗਾ। ਅਹ ਚਾਰ ਰਿਸ਼ਤੇਦਾਰਾਂ ਸੱਦਣਾ ਫਿਰ ਪੁ ਹਰ ਚੀਜ਼ ਦੀ ਰੇਂਜ ਤੇ ਚਾਹੀਦੀ ਏ।
ਹਾਂ।
ਅੱਗੇ ਵੀ ਇੰਨੇ ਯਾਰੀ ਦੋਸਤੀ ਸੱਦੀ ਸੀ ਕੋਈ ਵੀ ਨਈ ਸੀ ਆਇਆ ਹੈਨਾ
ਹੁਣ ਚਾਰ ਪੰਜ ਮੁੰਡੇ ਗਏ ਸਾਡੇ
ਆਹੋ ਹੁਣ ਹੋਰ ਕੋ ਬਣ ਗਏ ਹੋਣੇ ਨਾ
ਉਹੀ ਬੁਲਾਏ ਸੀ ਹੁਣ, ਵੇਖੋ ਆਂਦੇ ਘੜੀ ਕੁ, ਘੜੀ ਆਂਦੇ
ਆਹੋ ਐ ਤੇ ਹੁੰਦਾ ਇਸ ਤਰ੍ਹਾਂ ਹੀ ਆਹ, ਭਰਾ ਨੂੰ ਨੀ ਕੀਤਾ ਭਰਾਣਾ ਨੀ ਕੋਈ ਗੱਲ ਕਰਦਾ
ਨਹੀਂ ਸਿਆਣਾ ਬੜਾ, ਸਾਨੂੰ ਪਤਾ ਹੀ ਹੈ
ਆਹਹ ਤਿੰਨਾ ਥੋੜਾ ਬਹੁਤ ਲੱਗਾ ਰਹਿੰਦਾ
ਆਂ ਹੁਣ ਆਯੇ ਨਾ ਅਸੀਂ ਨਾ, ਤੂੰ ਵੰਡਣ ਤੋਂ ਪਹਿਲੇ ਤੂੰ ਮੈਨੂੰ ਆਵਾਜ਼ ਨੀ ਮਾਰੀ ਕਿ ਮੈਂ ਚੱਲਲਾ ਵਾਂ, ਇੱਧਰ ਆਵ ਇੱਧਰ ਵਣਨਾ ਇੱਧਰ ਵੰਨਾ ਠੀਕ ਕੀਤਾ ਨਾ, ਮੈਂ ਕਿਹਾ ਵਦੀਆ ਕੀਤਾ
ਆਹ ਆਹ ਹੂ ਹੂ ਹੂ ਹੂ
ਹਾ
ਜਨਾਨੀ ਨੇ ਕਹਿਣਾ ਸੀ ਨਾ, ਵੀ ਕਿਉਂ ਜਾਣਾ ਇਹਨੇ
ਆਹ ਹੋ
ਚੰਗਾ ਪੁੱਤਰ, ਜੋ ਕਰਦਾ ਕਰੀ ਜਾਓ ਸਮੇਂ ਨਾਲ ਸ ਆਹ ਚੋਰ ਆਹ ਹੋਰ ਕੱਲ ਨੂੰ ਕੋਈ ਕਹਿਣ ਨੀ ਜੋੁਗਾ ਹੁੰਦਾ ਕਿਸੇ ਨੂੰ ਵੀ, ਹੈਨਾ ਹਾਂ ਤੇ ਉਹ ਫਿਰ ਛੋਟੀ ਅੰਦਰ ਵੜੀ, ਬੈਠੀ
ਆਹੋ ਆਈ ਸੀ ਦੋ ਮਿੰਟ, ਉਹ ਫਿਰ ਸਾਰੇ ਬੱਚੇ ਉੱਥੇ ਬਹਿ ਕੇ ਜਾ ਕੇ
ਹੈਂ।
ਮੈਂ ਕਿਹਾ ਬੱਚੇ ਸਾਰੇ ਦੂਜੇ ਕਮਰੇ ਚ ਚਲੇ ਗਏ ਨਾ ਸਾਰੇ, ਉਹਨਾਂ ਕੋਲ ਲੱਗੇ ਆ ਹਮ
ਅੱਛਾ-ਅੱਛਾ ਹੂ ਸਸ਼ਮ ਜਾਂਦਾ ਉੱਧਰ ਅੱਛਾ।
ਹੂ ਚਲ ਜਾਂਦਾ, ਆਹੋ ਚਾਰ ਚੜਿਆ ਹੋਇਆ ਨਾ। ਹਾਂ।
ਹਾਂ। ਹੋਰ ਨਵੀ ਤਾਜ਼ੀ ਦਸੋ
ਬਸ ਵਧੀਆ ਨੀਂਦ ਇਸ ਟਾਈਮ ਆਉਣੀ ਸ਼ੁਰੂ ਹੋ ਜਾਂਦੀ ਆ। ਘੰਟਾ ਲੰਮੇ ਨਾ ਨਾ ਪਓ, ਸਰੀਰ ਵੀ ਨਾ
ਅੱਜ ਅਸੀਂ ਵੀ ਪੰਜ, ਸਵਾ ਪੰਜ ਉੱਠੇ ਆ, ਇਹ ਬੱਤੀ ਨੀ ਸੀ ਰਾਤ ਦੀ ਹੈਗੀ ਭਾਂਡੇ ਨਹੀਂ ਸੀ ਕੀਤੇ ਹੋਏ, ਤੇ ਉਹ ਸਵੇਰੇ ਉੱਠ ਉਠੇ ਆ ਬੱਤੀ ਅਹ ਪਾਪਾ ਨੇ ਪੰਜ ਸੌ ਪੰਜ ਉਠਾ ਤਾ ਪਾਣੀ ਭਰੇ ਟੈਂਚੀ ਭਰੀ, ਜੋ ਭਾਂਡਾ ਮਾਂਜਿਆ ਮੈਂ, ਹੈਂ ਫਿਰ ਇੰਨਾ ਕੰਮ ਕੀਤਾ ਐ, ਨਾਸ਼ਤੇ ਨੁਸ਼ਤੇ ਬਣਾ ਕੇ ਦੇ ਕੇ ਤੇਰੇ ਪਾਪਾ ਨੂੰ, ਆਪ ਸਾਰੇ ਖਾ ਕੇ, ਫੇਰ ਗਈ ਆ, ਫਿਰ ਆਈਆਂ ਫਿਰ ਇੰਨਾ ਭੰਡ ਆਟਾ ਗੁੰਨਿਆ ਸਵੇਰੇ ਹੈਂ, ਫੇਰ ਆਈ ਫੇਰ ਭਾਂਡਾ ਕੀਤਾ ਤਾਂ, ਦੁੱਧ ਉਬਾਲੇਯਾ ਇੰਨੀ ਸਫਾਈ ਝਾੜ ਪੂੰਜ ਕੀਤੀ ਹੈਂ ਤੇ ਪਾਪਾ ਤੇਰੇ ਕਲਪਨਾ, ਉੱਥੇ ਬੈਠੇ ਹੀ ਕਲਪੀ ਜਾਣਗੇੇ ਉਥੇ ਬੈਠੀ ਇੰਨੀਆਂ ਗੱਲਾਂ ਇੰਨੀਆਂ ਗੱਲਾਂ ਕਰਦਾ ਐ, ਕੁਛ ਹਿਸਾਬ ਕਰੀ ਜਾ, ਆਹ ਕਰੀ ਜਾ ਜਿੱਦਣ ਮੇਰੇ ਦਿਮਾਗ ਨੂੰ ਲਗ ਗਈ, ਕੁਛ ਹੋ ਗਿਆ ਆਪੇ ਸੇਵਾ ਕਰੇਗਾ ਸਾਨੂੰ ਕੀ। ਆਹ ਜਿੰਨਾ ਮਰਜ਼ੀ ਬੋਲੀ ਜਾਓ, ਜਿੰਨਾ ਮਰਜ਼ੀ ਗ ਕੱਢੀ ਜਾਓ ਆਹ ਤੇ ਹੋਰ, ਮੈਂ ਤੇ ਕਿਹਾ ਜਦੋਂ ਮੈਨੂੰ ਕੁਛ ਹੋ ਗਿਆ ਆਪੇ ਸੇਵਾ ਫਿਰ ਮੁੜਕੇ ਕਰੇ ਓ। ਔ ਚਾਰ ਦਿਨ ਨਾ ਜੀਣ ਦੇਣਾ ਆਹ ਚੈਨ ਹੀ ਨਹੀ ਹੈਗਾ ਆਹ।
ਤੁਸੀਂ ਵੀ ਸਾਡੀ ਛੱਡ, ਤੁਸੀਂ ਵੀ ਦਰਾਣੀ ਮਗਰ ਬਣ ਜਾਓ ਕੋਈ ਨੀ ਬੋਲੀ ਜਾ। ਬੋਲੀ ਜਾ, ਕੋਈ ਪਰਵਾਹ ਨਹੀਂ ਕਰਦੀ।
ਹਾਂ ਹ।
ਦੋ ਮਨੂੰ ਇੱਕ ਗ ਕਰ ਮੈਨੂੰ ਨੀ ਫਰਕ ਪੈਂਦਾ, ਮੈਨੂੰ ਫ਼ਰਕ।
ਆਹ ਆਂ। ਆਹ, ਹਮ।
ਹਾਂ।
ਦਸ ਮਿੰਟ ਹੋ ਜਾਣਗੇ, ਆਪੇ ਬੰਦ ਕਰਦੀ।
ਆਹੋ, ਆਪਣੇ ਹਾਂ।
ਆਹਮ।
ਹੋਰ ਭੂਆ ਦਾ ਕੀ ਫੋਨ ਆਇਆ ਸੀ?
ਮੈਂ ਭੂਆ ਨੂੰ ਕਿਹਾ ਮੈਂ ਕਿਹਾ ਮੈਂ ਅੱਜ ਤੁਹਾਨੂੰ ਬਾਹਰ ਭੇਜਿਆ ਸੀ, ਤੇ ਮੈਂ ਕਿਹਾ ਦਸ -ਬਾਰਾਂ ਦਿਨ ਹੋ ਗਿਆ, ਫੋਨ ਕੋਈ ਨੀ ਮੈਂ ਕਿਹਾ ਇੱਕ- ਦੋ ਵਾਰੀ ਕੀਤਾ ਤੂੰ ਚੁੱਕ, ਕਹਿੰਦੇ ਮੇਰਾ ਫੋਨ ਨਾ ਉਹ ਬਿਲੀਨ ਤੇ ਸੀਗਾ। ਤੇ ਰਾਜੂ ਕਹਿੰਦਾ ਹੁਣ ਤੁਹਾਡਾ ਬਿੱਲ ਬੜਾ ਆਉਂਦਾ, ਕਹਿੰਦੀ ਮੁੰਡਾ ਚਲਾਉਂਦਾ ਰਹਿੰਦਾ ਹੈ।
ਆਹ ਹਾਂ।
ਤੇ ਮੁੰਡਾ ਨਾ ਕਈ ਵਾਰੀ ਨੈੱਟ ਨੀ ਲਾਉਂਦਾ ਤੇ ਫਿਰ ਮੁੜਕੇ ਉਹ ਫੋਨ ਪੈਸਿਆਂ ਤੇ ਚਲਾਉਂਦਾ ਰਹਿੰਦਾ।
ਅੱਛਾ।
ਤੇ, ਅੱਛਾ। ਤੇ ਨਾ, ਉਹ ਕਹਿੰਦੀ ਫਿਰ ਨਾ ਉਹ ਦੁਕਾਨ ਤੇ ਕਿਸੇ ਨੂੰ ਦੇਣ ਚੱਲ ਗਿਆ, ਪਤਾ ਨੀ ਕੀ ਹਿਸਾਬ ਕਿਤਾਬ ਬਣਿਆ ਮੈਨੂੰ ਤੇ, ਆਹ ਆਂਟੀ ਕਹਿੰਦੀ ਹੁਣ ਉਹਨੂੰ ਮੈਂ ਨਾ ਸਿਮ ਨੂੰ ਜੀਓ 'ਚ ਕਰਾਇਆ। ਤੇ ਥੋੜੇ ਜਿਹੇ ਪੈਸੇ ਪਵਾਤੇ ਸੀ ਵੀ ਕਰੋ ਹਜੇ ਫੋਨ। ਫਿਰ ਕਹਿੰਦੀ ਸਾਲ ਦੇ ਪੈਸੇ ਇਕੱਠੇ ਪਵਾ ਛੱਡਾਂਗੇ ਨਾ। ਫਿਰ ਮੁਸ਼ਕਿਲ ਨਹੀਂ ਪੈਂਦੀ, ਮੈਂ ਕਿਹਾ ਅੱਛਾ।
ਮੈਂ ਵੀ ਹੁਣ ਸਿਮ ਬਦਲ ਲੈਂਣੀ ਨੈਟਵਰਕ ਬੜੇ ਖ਼ਰਾਬ ਆਉਦੇ, ਅੰਦਰ ਕਮਰੇ 'ਚ ਗੱਲ ਨਹੀਂ ਹੁੰਦੀ। ਤੇ ਇੱਕ ਬੰਦਾ ਬਾਹਰ ਥੋੜ੍ਹਾ, ਮੇਰੀ ਇਹੀ ਵੋਡਾ ਫੋਨ ਦੀ ਹੈ। ਤੇ ਉਹ ਫੇਰ ਵੇਖੋ ਹੁਣ ਨੈਟਵਰਕ ਅੜ ਜਾਂਦੇ ਆ ਤੇ ਫੇਰ ਬਾਹਰ ਥੋੜਾ ਹੁਣ ਬਾਹਰ ਬੈਠੇ ਰਹਿਣਾ।
ਆਹ, ਐ ਤੇ ਹੈਈਏ।
ਤੇ ਹੁਣ ਆਹੀ ਬਸ ਮਹੀਨਾ ਮੈਂ, ਵੇਖੋ ਜੇ ਸਹੀ ਯਾਦ ਰਿਹ ਕਰ ਲਵਾਂਗੇ ਇੰਨਾ ਹੀ ਰਿਹਾ ਤੇ ਫੇਰ ਅਸੀਂ ਇਹਨੂੰ ਬਦਲਾਂਣੀ।
ਅੱਛਾ, ਅੱਛਾ ਠੀਕ ਹਮ।
ਕੀ ਫੇਰ ਪਿੰਡ ਜਾਣਾ?
ਕਿੱਥੇ ਅਜੇ, ਆਹ ਕਣਕ ਨਹੀਂ ਆਈ ਹੋਈ, ਕਣਕ ਆਉਣੀ ਉਹ। ਸ਼ਨੀਵਾਰ ਜਾਂ ਐਤਵਾਰ ਦੋ ਦਿਨਾਂ 'ਚ ਮਿਲਦੀ ਹੋ, ਹੈਂ। ਤੇ ਹੁਣ ਅ ਬਸ ਤੇਰੇ ਪਾਪਾ ਕਹਿੰਦੇ ਆ ਕਣਕ ਖਤਮ ਹੋਈ ਆ ਸੱਤ ਕਿੱਲੋ ਆਟਾ ਲੈ ਆਏ ਆਂ। ਤੇ ਉਹ ਕਹਿੰਦੇ ਨੇ ਜੇ ਚੱਲ ਗਏ ਤੇ ਫਿਰ ਮੁੜਕੇ ਰੁਲ ਜਾਣਾ ਆਪਾਂ। ਬਈ ਉਹਨੇ, ਕੰਮ ਤੇ ਚੱਲ ਜੇ ਉਹਨੇ ਕੰਮ ਤੇ ਚਲ ਜਿਆ ਕਰਨਾ ਉਹਨੇ ਕਿਆ ਕਰਨਾ ਮੈਂ ਸ਼ਾਮੀ ਆਉਣਾ। ਸ਼ਾਮੀ ਮਿਲੇ ਨਾ ਮਿਲੇ ਕੋਈ ਪਤਾ ਥੋੜ੍ਹੀ ਉਹਦਾ ਹੈਗਾ।
ਆਹੋ ਸਹੀ ਗੱਲ ਆ।
ਐਤਕੀ ਕਮੇਟੀ ਪਾਉਣੀ ਹੈ ਨਾ?
ਹਾਂ ਕਮੇਟੀ ਪਾਂਉਣੀ ਆ ਇੱਕ, ਪੂਰੀ।
ਹਾਂ। ਹਾਂ ਦੇਣੀ ਹੈ ਨਾ, ਉਹੀ ਕਿਹਾ ਨਾ। ਹੂੰ, ਹੂੰ। ਤੇ ਓ ਫੇਰ ਤਾਂ ਫੇਰ ਸਲਾਹ ਰੈ ਗੀ। ਨਈ ਤੇ ਛਨੀਵਾਰ ਦੀ ਬਣਾਉਂਦੀ ਪਈ ਸਾਂ, ਤੇ ਕੈਂਦੇ ਜੇ ਚੱਲੇ ਗਏ ਸਾਰੇ ਤੇ ਕਣਕ ਨਾ ਮਿਲੀ ਤੇ ਫੇਰ ਮੁੜਕੇ ਮੁਸ਼ਕਿਲ ਪੈ ਜਾਨੀ, ਅਗਲੇ ਚੱਲ ਜਾਂਗੇ।
ਹਾਂ, ਲੈ ਲੋ ਕਣਕ ਫਿਰ ਸਈ ਗਾੱਲ ਐ ਕਨਕ ਨਾਲ ਮਿਲੀ ਤੋ ਫਿਰ ਧਿਆਨ ਵਿੱ ਚੇਰਾਂ ਨਾਲ ਚੱਕਰ ਲਾਈਦਾ ਨੀ ਓਨੂ ਕੈ ਆਪ ਆ
ਆ, ਹੁਣ ਓਦਨ ਮੈਂ ਕਛ ਕ, ਪਰਚੀ ਕਟਵਾ ਕੇ ਲਿਆਈ ਊ ਸਾਡੇ ਕ ਪੰਜ ਗਈ ਆਂ। ਸਾਡੇ ਪਾੰਜ ਗਈ ਤੇ ਸਾੱਤ ਵਜੇ ਆਈ ਆਂ, ਦੋ ਜਨਾਨੀਆਂ ਸੀਗੀਆਂ। ਤੇਜ ਬੜੀਆਂ ਸੀ ਕੈਦੀਆਂ ਅਸੀਂ ਪੈਲੋਂ ਆਈਆਂ ਏਨਾਂ ਦੀ ਤੁਸੀਂ ਕੇਉਂ ਕਾਰਡ ਫੜੇਆ ਪੈਲੋਂ ਓ ਕਾਲੇ ਭਾਈ ਦਾ ਚੋ ਪਤਾ ਹੁੰਦਾ ਵੀ ਏਨਾਂ ਦਾ ਤੋ ਓਨੇ ਪੈਲੋਂ ਫਾੜ ਲੇਆ। ਤੇ ਓਨੇ ਕੇਹਾ ਮੈਨੂੰ ਵੀ ਅੰਦਰ ਈ ਓਨਾਂ ਨਾਲ ਆਜੇਓ ਕੈਂਦੀ ਏ, ਏ ਏਕੀ ਮਤਲਬ ਹੋਏਆ। ਅਸੀਂ ਐਨੀ ਦੇਰ ਦੇ ਬੈਠੇ ਹੋਏ ਤੁਸੀ, ਮੈਂ ਚੁੱਪ ਕਾਰ ਗੀ ਮੈਂ ਕੇਓ ਬੋਲਾਂ ਬਈ ਮੈਨੂੰ ਚਾ
ਆ
ਤੇ ਮੁੜਕੇ ਕਾਲੇ ਭਾਈ ਆਏ ਮੱਦੀ ਦਾ ਲੈ ਕੇ ਕਾੜ ਕੈਂਦੇ ਤੁਸੀਂ ਹਜੇ ਤੱਕ ਏੱਥੇ ਬੈਠੇ ਓ, ਮਕੇਆ ਦੋ ਲੇੜੀਜ ਸੀ ਓ ਕੈਂਦੀਆਂ ਸੀ ਅਸੀਂ ਪੈਲੋਂ ਕੰਮ ਕਰਾਓਨਾ ਅਸੀਂ ਪੈਲੋਂ ਆਏ ਆਂ। ਮੈਂ ਫੇਰ ਭਾਜੀ ਕੋਲ ਬੈਠੀ ਰਈ, ਫੇਰ ਅਗਲੇ ਦੀ ਵੀ ਬੇਸਤੀ ਹੁੰਦੀ ਐ ਜੇੜਾ ਕਾੰਮ ਸ ਸਾਡਾ ਵੀ ਕਰਦਾ ਪੇਆ ਕੇਓਂ ਕਰਈਏ ਹਨਾ, ਤੇ ਫੇਰ ਰ ਅ ਕੀ ਹੁੰਦੈ ਅ ਓਦਣ ਦਾ ਬਾਰ ਗੇਆ ਹੋਏਐ ਜੰਮੂ ਵੱਲ
ਅੱਛਾ।
ਤੇ ਓਨੇ ਹੋਣ ਆਉਣਾ ਸ਼ਨੀਵਾਰ, ਹੁਣ ਐਤਵਾਰ ਮਿਲ ਕਣਕ ਤੇ ਐਤਵਾਰ ਮਿਲਨੀ-ਮਿਲਨੀ ਏ।
ਹੂੰ।
ਹੋਣ ਐਤਵਾਰ ਕਣਕ ਮਿਲਨੀ-ਮਿਲਨੀ ਤੇ ਕੈਂਦੇ ਜੇ ਚਲੇ ਗਏ ਤੇ ਐ ਕਣਕ ਨਾ ਮਿਲੀ ਤੇ ਮੁਸ਼ਕਿਲ ਪੈ ਜਨੀਏ। ਆੱਜ ਸਾੱਤ ਕਿੱਲੋ, ਸਾੱਤ ਕਿੱਲੋ ਅਸੀ ਸਾੱਤ ਕਿੱਲੋ ਲੈਆਈ ਖਤਮ ਹੋ ਗੇਆ। ਅੱਗੇ ਨਾ ਦੋ ਰਪੇ ਕਿੱਲੋ ਸੀ, ਤੇ ਕਣਕ ਸੀ ਬੋਹਤੀ।
ਅੱਛਾ।
ਹੁਨ ਏ ਕਨਕ ਫ੍ਰੀ ਦੀ, ਤੇ ਹੈਗੀ ਪੰਜ-ਪੰਜ ਕਿੱਲੋ ਸਾਰੇਆਂ ਦੀ। ਪੰਤਾਲੀ਼ ਕਿੱਲੋ, ਪੰਤਾਲੀ਼ ਕਿੱਲੋ ਪੰਦਰਾਂ ਤੇ ਏ ਪੰਤਾਲੀ ਤੇ ਤੇਨ ਮ੍ਹੀਨੇ ਨਿਕਲਨੀ ਏ।
ਆ
ਓਨਾਂ ਫ਼ਰਕ ਵਿੱਚ ਪੈ ਜਾਂਦੈ
ਯਾ
ਹੂੰ, ਚਲੋ ਕੋਈ ਗਾੱਲ ਨੀ ਐਹੀ ਐ ਵੀ ਐਤਵਾਰ ਐਤਵਾਰ ਦਾ ਕਾਰਲੋ ਨਾ।
ਹੂੰ।
ਕਾਰਕੇ ਅਗਲੇ ਸ਼ਨੀਵਾਰ ਚੱਲ ਜੇਓ ਫੇਰ, ਹੁਣੇ ਸਲਵਾਰਾਂ-ਸਲਵੂਰਾਂ ਆਨਗੀਆਂ ਨਾ ਲਏ ਓ ਹੋਰ ਕਿ ਏਕ ਦੋ ਦੇਨ
ਆ, ਓ ਨਈ ਜਾਵਾਂਗੀ ਮੇਕਪ ਦੋ ਬੰਦੇ
ਹੂੰ
ਕਂਦੀ ਹੋ ਗੇਯਾ, ਹੋ ਗੇ ਦੱਸ ਠੀਕ ਏ, ਠੀਕ ਏ।